ਸਤਿ ਸ੍ਰੀ ਅਕਾਲ ਭਾਬੀ ਜੀ।
ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ।
ਵਧੀਆ, ਕੀ ਚਾਲ ਰਿਹਾ।
ਬਸ ਬੈਠੇ ਸੀ ਯਾਦ ਹੀ ਕਰਦੀ ਸੀ ਤਹਾਨੂੰ, ਆ ਹੀ ਗਿਆ ਤੁਾ ਫੋਨ ਨਾ
ਤੁਸੀਂ ਤਾਂ ਯਾਦ ਹੀ ਨੀ ਕਰਦੇ, ਤੁਸੀਂ ਫੌਨ
ਮਖ ਨਹੀਂ ਦੀਦੀ ਮੈਂ ਤੁਹਾਨੂੰ ਕੀਤਾ ਸੀ, ਇੱਕ ਦੋ ਦਿਨ ਪਹਿਲੇ ਫੋਨ, ਫਿਰ ਤੁਹਾਡੇ ਮੁੰਡੇ ਨੇ ਚੁੱਕਿਆ ਸੀ ਕਹਿੰਦਾ ਮੰਮਾ ਥੋੜ੍ਹਾ ਬਾਹਰ ਗਏਨੇ ਫਿਰ ਮੈਂ ਕਿਹਾ ਆ ਕੇ ਚਲੋ, ਕਾਲ ਬੈਕ ਕਰ ਲੈਣਗੇ ਫਿਰ ਤੁਸੀਂ ਸ਼ਾਇਦ ਬਿਜ਼ੀ ਸੀ।
ੇ ਮੈਨੂੰ ਸਾ ਹੁੰਦਾ ਨਾ ਕੀ ਹੁੰਦਾ
ਅੱਛਾ -ਅੱਛਾ। ਨਹੀਂ, ਫਿਰ ਮੈਂ ਤਾਂ ਵੇਖੋ ਕੀਤਾ ਤਾਨੂੰ ਖੋਲ ਬਾ ਮੁੰਡਾ ਹਾਂ ਹੋਰ ਚਲੋ ਕੋਈ ਨੀ ਬੱਚੇ ਐਵੇਂ ਹੀ ਹੁੰਦੇ ਨੇ ਕੋਈ ਨੀ ਕੋਈ ਨੀ ਬੱਚੇ ਐਵੇਂ ਹੀ ਹੁੰਦੇ ਸਭ ਦੇ ਹੋਰ ਤੁਸੀਂ ਦੱਸੋ
ਹੋ ਜੜ ਚ
ਹਾਂ ਪਾਪ ਤੂੰ ਆਵਾਜ਼ ਬੜੀ ਕੱਟ ਕੇ ਆਉਂਦੀ ਪਈ ਨੈਟਵਰਕ ਨਹੀਂ ਆ ਰ ਤੁਹਾਡੇ ਮੈਨੂੰ ਲੱਗਦਾ
ਹੈਲੋ ਹੁਣ ਆ ਰਹੀ ਠੀਕ
ਹਾਂਜੀ ਹਾਂ ਹੁਣ ਠੀਕ ਹੈ ਬਿਲਕੁਲ ਅਤੇ
ਅੱਛਾ ਅੱਛਾ ਨਹੀਂ ਨਹੀਂ ਮੈਂ ਸੀ ਕੀ ਮੈਨੂੰ ਲੱਗ ਰਿਹਾ ਕਿ ਸ਼ਾਇਦ ਹੋਏਗਾ ਕੋਈ ਕਨੈਕਸ਼ਨ ਲੂਜ਼ ਹੋਏਗਾ ਸ਼ਾਇਦ ਮੇ ਬ
ਹੋ ਸਕਦਾ ਉਹ ਐਵੇਂ ਐਵੇਂ ਕੱਲ ਮੈਂ ਨਾ ਭੈਣ ਜੀ ਨਾਲ ਗੱਲ ਕਰਦੀ ਪ ਸੀ ਉਹ ਵੀ ਐਵੇਂ ਮੈਂ ਬਸ ਫੋਨ ਮੇਰਾ ਮਤਲਬ ਚੁੱਕਿਆ ਹੀ ਨਾ ਪਲਤਾ ਫੇਰ ਫੋਨ ਚੁੱਕਿਆ ਫਿਰ ਨੈਟਵਰਕ ਇਸ਼ੂ ਫੇਰ ਦੂਜੀ ਵਾਰੀ ਫੋਨ ਕੀਤਾ ਤਾਂ ਵਾਰੀ ਚੱਕੀਿਆ ਫੇਿਰ ਤੀਜੀ ਵਾਰੀ ਜਾ ਕੇ ਚੁੱਕ ਕਹਿੰਦੇੈਨੂੰ ਸੋ ਹੀ ਨਹੀਂ ਹੁੰਦਾ ਮੈਂ ਕਿਹਾ ਤੇਰਾ ਨੈਟ ਕਹਿੰਦੇ ਹਾਂ ਹੁ ਮੈਂ ਵਾਈਫਾਈ ਓਨ ਕੀਤਾ ਵੀ ਤਾਂ ਜਾ ਕੇ ਆਇਆ ਮੇਰਾ ਨਾ
ਬਸ ਇਹੀ ਚੱਲ ਰਿਹਾ ਅੱਜ ਕੱਲ ਨਾ ਤੇ ਤੇ ਮੈਂ ਇਹੀ ਸੋਚ ਹੀ ਰਹੀ ਸੀ ਮੈਂ ਫੋਨ ਕਰਾਂ ਹੀ ਮਬ ਮੈਨੂੰ ਬਸ ਪਤਾ ਕਿਆ ਛੁੱਟੀ ਚੱਲ ਨੇ ਬੇ ਆਏ ਹੋ ਨੇ ਫਰ ਟਾਈਮ ਨੀ ਲੱਦਾ
ਅੱਛਾ ਭਾਾਬੀ ਮਹਿੰਗਾਈ ਕਿੰਨੀ ਵੱਧ ਗਈ
ਬਸ ਪੁੱਛੋ ਨਾ
ਹੈਲੋ ਮਹਿੰਗਾ ਏਡੀ ਵੱਧ ਗਈ ਕੋਈ ਬੰਦਾ ਕੀ ਚੀਜ਼ ਖਾਵੇ ਕੀ ਨਾ ਖਾਵੇ ਕੁਛ ਸਮਝ ਨਹੀਂ ਆਉਂਦਾ
ਬਿਲਕੁਲ ਅਸੀ ਤਾਂ ਖੁਦ ਹੀ ਸੋਚਦੇ ਹਾਂ ਆਪਾਂ ਸਮਾਨ ਲੈਣ ਜਾਂਦੇ ਹਾਂ ਵੀ ਪਹਿਲੇ ਇੰਨਾ ਰੇਟ ਸੀਗਾ ਹੁਣ ਇਨਾ ਰੇਟ ਹੋ ਗਿਆ ਤੇ ਤੁਸੀਂ ਫਾਈੰ ਦੇੋ ਵੀ ਮੈਂ ਕਹਿੰਦੀ ਸੀ ਨਾ ਤੇ ਵੇਰਵੇ ਦਾ ਸ ਦਾ ਹੁਣ ਡੇਢ ਸੌ ਰੁਪਏ ਦਾ ਹੋ ਗਿਆ ਰਿਫਾਇੰਡ ਦਾ ਪੈ ਬੰ ਰਿਫਾਈੰਡ ਤਾਂ ਲੈਂਦਾ ਹੀ ਹੈਗਾ ਮੈਂ ਸਧ ਸਮੇਂ ਵੱਧ ਰਿਹੀਹਾ ਆਪਾਂ ਬੰਦਾ ਕਿੱਥੇ ਜਾਏ ਪਰ ਚੀਜ਼ਾਂ ਵੀ ਐਸੀਆਂ ਆਮਦੀ ਲ ਲੈਣੀਆਂ ਹੀ ਪੈਂਦੀਆਂ ਨੇ ਵੀ ਇਹ ਤਾਂ ਹੈ ਨੀ ਵੀ ਬੇ ਫਾਲਤੂ ਜੀ ਚੀਜ਼ਾਂ ਹੈ ਵੀ ਆਪਾਂ ਸਕਿੱਪ ਕਰਦੀਏ ਤੇ ਚੱਲ ਜਾਏਗਾ ਕੰਮ
ਹਾਂਜੀ ਨਹੀਂ ਬਸ ਹੁਣ ਇ ਉਹ ਮੈਂ ਸੋਚਦੀ ਪਈ ਸੀ ਮੈਂ ਕਿਹਾ ਕਿੱਥੇ ਪਹਿਲੇ ਬੱਚਿਆਂ ਨੂੰ ਅਸੀਂ ਪੰਜ ਰੁਪਏ ਦਿੰਦੇ ਹੁੰਦੇ ਸੀ ਕੰਮ ਸਾਰ ਜਾਂਦਾ ਸੀ ਬੱਚੇ ਵੀ ਪੰਜਾਹ ਦੇ ਨੋਟ ਤੋਂ ਥੱਲੇ ਗਾਲ ਨੀ ਕਰਦੇ
ਸਾਡੇ ਵੀ ਜੀ ਅਸੀਂ ਖੁਦ ਯਾਰ ਸਾਡੇ ਟਾਈਮ ਚ ਦੇਖੋ ਅਸੀਂ ਕਿ ਪਰ ਅਸੀਂ ਕਿੰਨੀ ਕਿੰਨੀ ਇੱਕ ਇੱਕ ਰੁਪਏ ਦੀਆਂ ਚੀਜ਼ਾਂ ਲੈ ਕੇ ਆ ਜਾਂਦੇ ਸੀ ਇਨੀਆਂ ਸਾਰੀਆਂ
ਸਾਡਾ ਤਾਂ ਭਾਬੀ ਟਾਈਮ ਹੋਰ ਹੀ ਸੀ ਬਸ ਸਾਡੇ ਵਰਗੀ ਰੀਸ ਨੀ ਹੈ ਅਸੀਂ ਬਾਹਰ ਰਾਤੀ ਰਾਤੀ ਘੁੰਮਣਾ ਮਾਹੌਲ ਕਿੰਨਾ ਵਧੀਆ ਸੀ ਅਜ ਕੱਲ ਕੀ ਮਾਹੌਲ ਹੈ ਦੱਸੋ ਬਾਹਰ ਜਾਣ ਦਾ
ਨਹੀਂ ਹੈ ਕੋਈ ਵੀ ਅੱਜ ਕੱਲ ਇੰਨੇ ਦੇ ਬੰਦੇ ਬੱਚੇ ਕਿਡਨੈਪ ਕਰ ਲੈਂਦੇ ਨੇ ਫਿਰ ਬ ਸਾਨੂੰ ਕੁ ਮੈਨੂੰ ਹੀ ਡਰ ਹੁੰਦੈ ਕਿਨੂੰ ਬਾਹਰ ਭੇਜੀਏ ਨਾ ਭੇਜੀਏ
ਬਿਲਕੁਲ ਸਹੀ ਗੱਲ ਚਲੋ ਪਹਿਲੇ ਤਾਂ ਚਲੋ ਸੁਣਦੇ ਸੀ ਕੁੜੀਆਂ ਦਾ ਅਜ ਕੱਲ ਤਾਂ ਮੁੰਡੀਆਂ ਨਾਲ ਮੁੰਡਿਆਂ ਨਾਲ ਵੀ ਨਹੀਂ ਛੱਡਦੇ ਪਏ ਭਾਬੀ ਇਹੋ ਜਿਹਾ ਮਾਹੌਲ ਚੱਲਦਾ ਪਿਆ ਅੱਜ ਕੱਲ੍ਹ ਦਾ
ਬਿਲਕੁਲ
ਬਸ ਫਿਰ ਆਪਣੇ ਬੱਚਿਆਂ ਨੂੰ ਆਪ ਹੀ ਵੇਖਣੈ ਵੇਖਣੈ ਰ ਵੇਖੋ ਬੱਚੇ ਹ ਅਸੀਂ ਵੀ ਹੁਣ ਮੈਂ ਖੜੀ ਸੀ ਬਾਹਰ ਬੱਚਿਆਂ ਕੋਲ ਮੈਂ ਕਿਹਾ ਚਲੋ ਖੇਲੋ ਹੁਣ ਮੈਂ ਅੰਦਰ ਕੀਤਾ ਮੈਂ ਕਿਹਾ ਬਸ ਅੱਧਾ ਘੰਟਾ ਹੋ ਗਿਆ, ਹੁਣ ਘਰ ਚਲੋ
ਬਸ ਆਈਏ ਵੀ ਘਰ ਇਕੱਲੇ ਛੱਡਣ ਦਾ ਵੀ ਹਾਲ ਹੈ ਨੀ
ਬਿਲਕੁਲ ਨੀ ਭਾਬੀ ਬਿਲਕੁਲ ਨੀ
ਹੋਰ ਤੁਸੀਂ ਦੱਸੋ ਠੀਕ ਹੋ ਨਹੀਂ ਮੇਰਾ ਆਵਾਜ਼ ਨਾ ਮੈਂੱ ਕਠੀ ਦਾਲ ਬਣਾ ਰਹੀ ਸੀ ਮਾਂ ਛੋਲੀਆਂ ਦੀ
ਅੱਛਾ-
ਹਾਂ ਬਸ ਮੈਂ ਕਿਹਾ ਚਲੋ ਅੱਜ ਅੱਜ ਮੇਰੀ ਉਹਨਾਂ ਨੇ ਉਹਨਾਂ ਨੇ ਆਣਾ ਮੇਰੀ ਸਿਸਟਰ ਨੇ ਆਣਾ ਤੇ ਫੇਰ ਮੈਂ ਕਿਹਾ ਚਲੋ ਕੱਠੀ ਦਾਲ ਬਣਾ ਲਾਗੀ ਅੱਜ ਰਾਤੀ ਮੈਂ ਕੋਈ ਥੋੜੀ ਦੇਰ ਨਾਲ ਮੈਂ ਬਵਾਂਗੀ ਆਰਾਮ ਨਾਲ
ਅੱਛਾ ਅੱਛਾ ਛੁੱਟੀਆਂ ਚੱਲ ਤਾਂ ਆ ਰਹੇ ਹੋਣਗੇ ਬੱਚਿਆਂ ਨਾਲ
ਹਾਂਜੀ ਬਸ ਫਿਰ
ਸਾਡੇ ਤੱਕ ਖੁਦ ਘਰ ਏਧਰ ਬੱਚੇ ਆਏ ਹੋਏ ਨੇ ਸਾਰੇ
ਕੁਛ
ਹੂ ਹੋ ਹੋਰ ਦਸੋ
ਬਸ ਬਸ ਹੁਣ ਦਾਲ ਦੂਲ ਧਰੀ ਏ ਹੁਣ ਵੇਖਣੀ ਆਂ ਕੁਝ ਥੋੜਾ ਹਲਕਾ ਪਨੀਰ ਨਾਲ ਬਣਾ ਦਾਗੀ ਸਬਜ਼ੀ ਬਣਾਉਨੀ ਹਾਂ
ਅੱਛਾ -ਅੱਛਾ ਨਹੀਂ ਹੋਰ ਵੀ ਤੁਸੀਂ ਨਾਲ ਹੀ ਬਣਾ ਰਹੇ ਕੁਛ
ਨਾਲ ਮੈਂ ਵੇਖੋ ਰਇਤਾ ਪਾ ਲਾਂਗੇ ਇੱਕ ਪਨੀਰ ਦੀ ਸਬਜ਼ੀ ਸ਼ਾਹੀ ਪਨੀਰ ਬਣਾਦੀ ਹਾਂ ਮੈਂ ਬੜਾ ਸਵਾਦ ਉਹਨਾਂ ਨੂੰ ਬੜਾ ਪਸੰਦ ਹੈ ਮੇਰੇ ਹੱਥ ਦਾ। ਮੈਂ ਕਿਹਾ ਚਲੋ ਬਣਾ ਲਵਾਂਗੀ ਮੈਂ
ਅੱਛਾ ਉਹ ਕਿਵੇਂ ਬਣਾਦੇ ਹੋ।
ਉਹ ਮੈਂ ਕਿਊਬਸ ਬਣਾਉਂਦੀ ਹਾਂ ਇੱਕ ਤਾਂ ਹੁੰਦੇ ਨਾ ਸ਼ਾਹੀ ਪਨੀਰ ਇੱਕ ਹੁੰਦੇ ਬਣਾਉਂਦੇ ਨੇ ਉਹ ਪਾਉਂਦੇ ਨੇ ਕੀਦੇ ਨੇ ਬਰੀਕ ਚੂਰੀ ਕਰਕੇ ਬਣਾਉਂਦੇ ਨੇ ਨਾ ਤੇ ਮੈਂ ਉਹ ਬਣਾਣੀ ਆ। ਕਿਊਬਸ ਕਰਕੇ
ਅੱਛਾ।
ਬਸ ਕੁਛ ਨੀ ਕਰਨਾ। ਬਸ ਪਹਿਲੇ ਤੁਸੀਂ ਕਹਿੰਦੇ ਨਾ ਪਿਆਜ ਲੈ ਲਓ ਐਵੇਂ ਚੋਪਲੀ ਉਹ ਕਰ ਲਓ ਉਹਨੂੰ ਕਟਿੰਗ ਕਰ ਲਓ ਫਿਰ ਉਸ ਤੋਂ ਬਾਅਦ ਉਸਨੂੰ ਭੁੰਨ ਲਓ ਕੜਾਹੀ ਵਿੱਚ। ਥੋੜੇ ਜਹੇ ਹਲਕੇ ਸੇ‌ ਲਾਈਟ ਬਰਾਊਨ ਹੋ ਜਾਨ ਨਾ ਉਹਨੂੰ ਕੱਢ ਲਓ ਤੇ ਫਿਰ ਟਮਾਟਰ ਲੈ ਲਉ ਟਮਾਟਰ ਤੋਂ ਬਾਅਦ ਟਮਾ ਟਰ ਵੀ ਤੁਸੀਂ ਐਵੇਂ ਹਲਕੇ ਚ ਰੋਸਟ ਚ ਕਰ ਲੋ। ਤੇ ਤੁਸੀਂ ਨਾਲ ਦੋ ਪਾ ਦੋ ਚਾਰ ਤੋਂ ਪੰਜ ਕਾਰਜੂ
ਅੱਛਾ।
ਹਾਂਜੀ-ਹਾਂਜੀ। ਕਾਜੂ ਪਾ ਦਿਓ ਚਾਰ ਤੋਂ ਪੰਜ ਬਸ ਫੇਰ ਉਸ ਤੋਂ ਬਾਅਦ ਉਹਨੂੰ ਵੀ ਰੋਸਟ ਕੱਰ ਲੋ ਫਿਰ ਦੋਨਾਂ ਨੂੰ ਕੱਢ ਕੇ ਨਾ ਨਾਲ ਹਰੀ ਮਿਰਚ ਵੀ ਪਾਨੀ ਸੀ ਸੱਚੀ ਫਿਰ ਦੋਨਾਂ ਨੂੰ ਕੱਢ ਕੇ ਨਾ ਦੋਨਾਂ ਦੀ ਪੇਸਟ ਬਣਾ ਲਓ। ਇਕੱਠੀ ਬਣਾਨਣੀ ਇਕੱਠੀ ਬਣਾ ਲੋ ਵੈ ਮੈਂ ਵੈਸੇ ਨਾ ਅਲਗ ਬਨਾਣੀ ਆ ਮੈਨੂੰ ਉਦਾ ਵੀ ਜ਼ਿਆਦਾ ਸਹੀ ਲਗਦੀ। ਤੇ ਫਿਰ ਪਹਿਲੇ ਪਿਆਜ਼ ਪੈਂ ਪਹਿਲੇ ਥੋੜ੍ਹੀ ਜਿਹੀ ਕੜਾਹੀ ਲੈਂਨੀ ਹਾਂ, ਕੜਾਹੀ ਥੋੜਾ ਜਿਹਾ ਤੇਲ ਪਾਨੀ ਆ, ਫਿਰ ਜਿਵੇ ਖੜੇ ਮਸਾਲੇ ਹੋ ਗਏ ਆ। ਤੇਜ਼ ਪੱਤਾ ਹੋ ਗਿਆ। ਦਾਲ ਚੀਨੀ ਥੋੜ੍ਹੀ ਜਿਹੀ ਲੈਂਨੀ ਹਾਂ ਥੋ ਨਾਲ ਉਹ ਕੀ ਕਰਦੇ। ਇਲਾਚੀ ਹੋ ਗਈ ਹੈ ਨਾ, ਕਾਲੀ ਮਿਰਚ ਹੋ ਗਈ। ਇਹ ਚਿਜਾ ਮੈਂ ਪਾ ਕੇ ਉਨ੍ਹਾਂ ਨੂੰ ਰੋਸਟ ਕੱਰ ਫੇਰ ਮੈਂ ਕੱਢ ਲੈ ਆਪੀਆਂ ਸਮਾਨ ਰੋਸਟ ਕਰਨ ਤੋਂ ਬਾਦ ਫਲੇਵਰ ਆਜੇ ਗਾ ਬਸ ਤੇਲ 'ਚ ਚੀਜ਼ਾਂ ਖਾਣ ਵਿਚ ਨੀ ਆਣਗੀਆਂ ਬਸ ਫੇਰ ਪਿਆਜ ਪਿਆਜ਼ ਚੰਗੀ ਤਰ੍ਹਾਂ ਫੁੰਦੀ ਜਾਣਾ ਠੰਡੀ ਤੁੰ ਜਿੱਥੇ ਰਾਮ ਵਸਨ ਗੇ ਨਾ ਫਿਰ ਹੋਰ ਬਣਾਉਨ ਹੋ ਫਿਰ ਵਿੱਚ ਮੈਂ ਦੇਗੀ ਮਿਰਚ ਅਤੇ ਹਲਦੀ ਪਾ ਦਾਂਗੀ ਨਾਲ ਤਾਂ ਕਿ ਉਹਨਾਂ ਨੂੰ ਖਾਸ ਸਮੱਲ ਨਾ ਆਏ ਕਚਿਆ ਕਚਿਆ ਨ ਲੱਗੀਆਂ ਚੀਜ਼ਾਂ
ਅੱਛਾ
ਫਿਰ ਮੈਂ ਹਲਕੇ ਟਮਾਟਰ ਪਾ ਦਾਂਗੇ
ਅੱਛਾ
ਟਮਾਟਰ ਨੂੰ ਰੋਸਟ ਕਰਨ ਤੋਂ ਬਾਅਦ ਫਿਰ ਮੈਂ ਉਹਦੇ ਚ ਨਮਕ ਪਾ ਦਾਂਗੀ ਮੈਂ ਥੋੜ੍ਹਾ ਜ ਢੱਕ ਕੇ ਰੱਖ ਦਵਾਂਗੀ ਟਮਾਟਰ ਚਗੇ ਤੇਨੂੰ ਗਾਲ ਦਿੰਦਾ ਉਹਦੇ ਵਿੱਚ
ਹਮ ਫੇਰ
ਬੱਸ ਫਿਰ ਵਿੱਚ ਨਾ ਜਦੋਂ ਟਮਾਟਰ ਗਲ ਜਾਣ ਗੇ ਨਾ ਫਿਰ ਵਿੱਚ ਜਿਵੇਂ ਮੀਟ ਮਸਾਲਾ ਹੋ ਗਿਆ ਵਾ ਸੁੱਕਾ ਧਨੀਆ ਗਰਮ ਮਸਾਲਾ ਹੋ ਗਿਆ ਇਹ ਪਾਂ ਦੂੰਗੀ ਸਾਰੇ ਮਸਾਲੇ ਤੇ ਵਿੱਚ ਨਾ ਚੰਗੀ ਖਾਣੀ ਕਟੋਰੇ ਭਰ ਕੇ ਪਾਉਂਦਾ ਗ਼ੀ ਮਲਾਈ ਅਮੂਲ ਦੀ ਅੂਲ ਦੀ ਕਰੀਮ ਹੁੰਦੀ ਨਾ
ਹਾਂਜੀ ਹਾਂਜੀ
ਜਾਂ ਉਹ ਪਾ ਲਓ ਜਾਂ ਫਿਰ ਪਾਲ ਲਓ ਤੁਸੀਂ ਮਲਾਈ ਪਾ ਲਓ ਫੈਂਟ ਕੇ
ਅੱਛਾ
ਬਸ ਇਹਨਾਂ ਨੂੰ ਪਾ ਕੇ ਤੁਸੀਂ ਟੱਕ ਕੇ ਰੱਖ ਦਿਓ ਇੱਕ ਸ਼ਾਹੀ ਪਨੀਰ ਮਸਾਲਾ ਆਉਂਦਾ ਜ
ਅੱਛਾ ਹਾਂਜੀ ਜਿਹੜਾ ਐਮ ਡੀ ਏਚ ਦਾ ਆਂਦਾ ਹੈ ਨ
ਹਾਂ ਤੇ ਉਹ ਉਸ ਤੋਂ ਉਸ ਤੋਂ ਬਾਅਦ ਨਾ ਫਿਰ ਉਹ ਪਾਣਾ ਮਸਾਲਾ ਵਿੱਚ ਨੀ ਪਾਣਾ ਸਭ ਤੋਂ ਆਖਿਰ ਚ ਪਾਣਾ ਏ
ਅੱਛਾ ਅੱਛਾ
ਹ ਉਹਨਾਂ ਸੁਆਦ ਆਦਾ ਏ
ਅੱਛਾ ਅੱਛਾ
ਪਨੀਰ ਜਹੜੇ ਕਿਊਬ ਕੱਟੇ ਹੋਏ ਨੂੰ ਉਹ ਵਿੱਚ ਪਾ ਦਓ ਉੱਤੋਂ ਚਾਵਲ ਲਾ ਲਓ ਪਾਂ ਤੋਂ ਉਤੋ, ਕਸਤੂਰੀ ਮੇਥੀ
ਅੱਛਾ
ਵਾਕਏ ਸਾਡੀ ਮੰਮੀ ਸਵਾਦ ਸਬਜੀ
ਏ ਵੇਂ ਤਾਂ ਫੇਿਰ ਬੜਾ ਵਧੀਆ ਬਣਦਾ ਹੈਗਾ
ਸ਼ਾਹੀ ਪਨੀਰ ਮਸਾਲਾ ਪਾਉਗੇ ਨਾ ਉੱਤੋਂ ਅਸਲੀ ਕਮਾਲ ਉਹਦਾ ਹੁੰਦੇ ਨੇ ਉਹੀਓ ਪੈਂਦੇ ਨੇ ਸ਼ਾਹੀ ਪਨੀਰ ਆਪ ਮਸਾਲਾ ਸਵਾਦ ਹੀ ਬਨ ਜਾਂਦਾ ਹੈ ਸਾਨੂੰ ਸੇਮ ਹੋਟਲ ਦਾ ਸੁਆਦ ਆਏਗਾ ਤੁਸੀਂ ਫਿਰ ਖਾਓਗੇ ਫ
ਮੈਂ ਬਣਾ ਕੇ ਅੱਜ ਦੇਖਾਂਗੀ ਮੈਂ ਵੀ ਅੱਜ ਬਣਾਵਾਂਗੀ ਨਾ ਤੇ ਮੈਨੂੰ ਅੱਗਰ ਲੱਗੇਗਾ ਨਾ ਮੈਂ ਤੁਹਾਨੂੰ ਫੋਨ ਕਰਕੇ ਪੁੱਛਾਂਗੀ ਕਿ ਕਿਵੇਂ ਕਰਨਾ ਤੇ ਤੁਸੀਂ ਫੋਨ ਕਰਕੇ ਮੈਨੂੰ ਦੱਸਣਾ ਠੀਕ ਹੈ
ਨਹੀਂ ਨਹੀਂ ਜ਼ਰੂਰ ਤੁਹਾਡਾ ਟਾਈਮ ਹਮੇਸ਼ਾ ਅਵੈਲਾਬਲ ਹੈ ਚੁਕ ਲਗ ਗਈ ਹੋਰ ਦੱਸੋ ਬੱਚੇ ਠੀਕ ਨੇ
ਹਾਂਜੀ ਬਸ ਬੱਚੇ ਵਧੀਆ ਖੇਲ ਰਹੇ ਨੇ ਹੁਣੇ ਬਾਹਰ ਗਏ ਹੋਏ ਨੇ ਇਹਨਾਂ ਨਾਲ ਗਏ ਨੇ ਤੇ ਮੈਂ ਕਿਹਾ ਜਾਓ ਪਾਰਕ ਹੋ ਆਓ ਥੋੜੀ ਦੇਰ।
ਹਾਂ ਮੈਂ ਵੀ ਤੁਹਾਨੂੰ ਦੱਸਿਆ ਮੈਂ ਵੀ ਗਈ ਸੀ ਬਾਰ ਫਿਰ ਮੈਂ ਲੈ ਕੇ ਆਈ ਮੈਂ ਕਿਹਾ ਚਲੋ ਹੁਣ ਸਬਜ਼ੀ ਬਣਾਣੀ ਘਰ ਉਨ੍ਹਾਂ ਨੇ ਆਣਾ ਵੀ ਏ
ਬਸ ਆਈ ਹੈ ਨਾ ਭੇਜ ਨੀ ਸਕਦੇ ਇਕੱਲੇ ਫੇਰ ਬੈਠੇ ਸੀਗੇ ਮੈਂ ਕਿਹਾ ਜਾਓ ਤੁਸੀਂ ਹੋ ਆਓ ਇੱਕ ਵਾਰੀ ਘੁੰਮਾ ਆਓ ਇਹਨਾਂ ਨੂੰ ਬਾਹਰੋਂ।
ਹਾਂ
ਏਹੀ ਬੱਚੇ ਫੇਰ ਜਿੱਦ ਕਰਦੇ ਨੇ ਨਾ ਘਰ ਬੈਠੇ ਵੀ ਘਰ ਬੈਠੇ ਆ ਵੀ ਬੋਰ ਹੋ ਜਾਂਦੇ ਨੇ ਸਾਰੇ
ਹਾਂ ਇਹ ਤਾਂ ਹੈ ਚਲੋ ਇਹਨਾਂ ਦੀ ਵੀ ਥੋਡੀ ਆਊਟਿੰਗ ਹੋ ਜਾਂਦੀ ਹੈ।
ਹਾਂ ਬਸ
ਤੇ ਹੁਣ ਬੱਚੇ ਤਾਂ ਜਿਦੇ ਕਰਦੇ ਨਾਨੀ ਘਰ ਜਾਣਾ ਪਰ ਉਹ ਨਾਨੀ ਘਰ ਵੇਖੋ ਕਲੀਆਂ ਪੇਜਣ ਦਾ ਹਾਲ ਨੀ ਹੈ। ਭਾਵੇਂ ਨਾਨੀਆਂ ਦਾ ਚਲੋ ਬੜਾ ਧਿਆਨ ਰੱਖਦੀਆ ਨੇ
ਹੂੰ ਸਹੀ ਗੱਲ ਬਸ ਮੈਂ ਨਾ ਰਹਿਣ ਪਾਦੇ ਐ ਵੀ ਗੱਲ ਹੈਗੀ ਇਹ ਤੁਸੀਂ ਭੇਜ ਵੀ ਦੋ ਨਾ ਕਿਉਂਕਿ ਇਕੱਲੇ ਹਮੇਸ਼ਾ ਇਕੱਲੇ ਰਹੇ ਨੇ ਤੇ ਉੱਧਰ ਜਾ ਕੇ ਰਹਿ ਵੀ ਨਹੀਂ ਪਾਦੇ ਸਾਡੇ ਬਿਨਾਂ ਸਹੀ ਗੱਲ ਲੜਦੇ ਨੇ ਫਿਰ ਉੱਥੇ
ਸਾਡੇ ਤਾਂ ਇਨਾ ਲੜਦੇ ਨਾ ਪੁੱਛੋ ਨਾ ਬਸ ਫੇਰ ਮੈਂ ਭੇਜਦੀ ਨੀ ਮੈਂ ਕਿਹਾ ਦੇਖੋ ਆਪਣਾ ਆਪਣੇ ਬੱਚੇ ਬੱਚਿਆਂ ਨੂੰ ਬੰਦਾ ਆਪ ਹੀ ਸਾਂਭ ਸਕਦਾ
ਹਾਂ ਨਾਲੇ ਫੇਰ ਤੁਸੀਂ ਟੋਕ ਵੀ ਨਹੀਂ ਸਕਦੇ ਜੇ ਦੂਜੇ ਦੀ ਗ਼ਲਤੀ ਹੋਵੇ ਨਾ।
ਬਿਲਕੁਲ ਸਹੀ ਗੱਲ ਹੈ। ਨਾਲੇ ਕਿਸੇ ਕੋਲ ਬੱਚੇ ਡਾਂਟ ਸੁਣਦਾ ਨੀ ਵੇਖੋ ਚਲੋ ਫਿਰ ਠੀਕ ਹੈ ਮੈਂ ਤੁਹਾਨੂੰ ਕਰਨੀ ਹੈਂ। ਹੈਨਾ ਦੀਦੀ ਮੈਂ ਤੁਹਾਨੂੰ ਕਰਨੀ ਆ ਮੈਂ ਆ ਗਏ ਮੈਂ ਗੈਸਟ ਨਾ ਮੇਰੇ। ਠੀਕ ਹੈ, ਓਕੇ ਸਤਿ ਸ੍ਰੀ ਅਕਾਲ।
ਹੈਲੋ ਮੈਂ ਕਿਹਾ ਕਰਦੀ ਹਾ ਮੈਂ ਤੁਹਾਨੂੰ ਬਾਅਦ ਚੋਂ ਫਿਰ
ਹਾਂਜੀ ਹਾਂਜੀ ਕੋਈ ਨੀ ਦੀਦੀ ਓਕੇ ਠੀਕ। ਓਕੇ ਸਤਿ ਸ਼੍ਰੀ ਅਕਾਲ।
ਚਲੋ ਠੀਕ ਹੈ ਜੀ
ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ।